ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਭੈਣ ਜੀ। ਹੋਰ ਠੀਕ ਹੋ?
ਹਾਂਜੀ-ਹਾਂਜੀ, ਵਧੀਆ ਠੀਕ- ਠਾਕ। ਤੁਸੀਂ ਕਿਵੇਂ ਓ?
ਹੋਰ, ਕੀ ਕਰਦੇ ਸੀ?
ਬਸ, ਕੁਛ ਨੀ।
ਅੱਛਾ, ਘੁੰਮਣੇ ਗਏ ਹੋਏ ਸੀ ਤੁਸੀਂ? ਚੀ ਹਨਾ, ਕੱਲ- ਪਰਸੋਂ ਤੁਸੀਂ ਕਹਿੰਦੇ ਸੀ। ਘੁੰਮਣੇ ਅ ਘੁੰਮਣੇ ਗਏ ਸੀ।
ਹਾਂਜੀ-ਹਾਂਜੀ, ਅਸੀਂ, ਘੁੰਮ ਕੇ ਆਏ ਸੀਗੇ।
ਅੱਛਾ।
ਹੋਰ, ਤੁਸੀਂ ਘੁੰਮ, ਤੁਸੀਂ ਵੀ ਹੋਏ ਹੋਏ ਸੀ, ਮੇਰੇ ਖਿਆਲ ਦੇ ਵਿੱਚ।
ਹਾਂਜੀ। ਅਸੀਂ ਉੱਥੇ, ਗਏ ਸੀ, ਮਹਾਰਾਸ਼ਟਰ। ਅੱਛੀ ਸ਼ਿਰਡੀ ਸਾਹਿਬ ਬਾਬਾ ਦੇ, ਜ ਘੁੰਮ ਕੇ ਆਏ ਔ। ਮੱਥਾ ਟੇਕ ਕੇ ਆਏ ਔ
ਅੱਛਾ- ਅੱਛਾ। ਕੀ ਆ ਉੱਥੇ?
ਸਾਈ ਬਾਬਾ ਦਾ ਮੰਦਿਰ ਆ। ਸ਼ਿਰਡੀ, ਸ਼ਿਰਡੀ ਨੀ ਸੁਣਿਆ ਤੁਸੀਂ?
ਹਾਂਜੀ- ਹਾਂਜੀ, ਸਿਰੜੀ, ਸਾਈ ਬਾਬਾ ਸੁਣਿਆ।
ਜੀ। ਉੱਥੇ ਅਸੀਂ, ਮਤ ਦਰਸ਼ਨ, ਕਰਕੇ ਆਏ।
ਚਲੋ, ਬਹੁਤ ਵਧੀਆ, ਵਧੀਆ ਦਰਸ਼ਨ ਹੋਗੇ?
ਬਹੁਤ ਵਧੀਆ ਹੋਗੇ। ਫੇਰ, ਹਜੂਰ ਸਾਹਿਬ ਵੀ, ਜਾ ਕੇ ਆਏ, ਅਸੀ।
ਅੱਛਾ-ਛਾ-ਛਾ ਚਲੋ ਬਹੁਤ ਵਧੀਆ, ਤੇ ਗਰਮੀ- ਗੁਰਮੀ ਕਿੰਨੀ ਕਾ ਬਾਹਰ?
ਬਹੁਤ ਜਿਆਦਾ, ਗਰਮੀ ਸੀ।
ਹਾਂ। ਗਰਮੀ ਕਰਕੇ, ਈ ਬਸ ਬਹੁਤ
ਹਾਂ। ਅੱਜ ਕੋਏ, ਅੱਜ ਕੁੱਝ, ਮੌਸਮ ਬਦਲ ਗਿਆ, ਉੱਥੇ। ਅੱਜ ਤਾਂ, ਕਹਿੰਦੇ ਮੌਸਮ ਠੀਕ ਆ, ਔਰ, ਪਹਿਲਾਂ ਜਦ ਅਸੀ ਗਏ ਸੀ। ਹਾਂਜੀ-ਹਾਂਜੀ, ਹਾਂਜੀ। ਹਾਂਜੀ। ਹੋਰ, ਕੀ ਕਰਦੇ ਸੀ ਹੁਣ ਤੁਸੀਂ?
ਬਸ ਕੁਛ ਨੀ, ਕੱਪੜੇ ਧੋਈ ਜਾਂਦੀ ਸੀ। ਮਸ਼ੀਨ ਲਗਾਈ ਹੋਈ ਆ ਮੇਰੀ।
ਅੱਛਾ-ਅੱਛਾ, ਬੱਚੇ ਪੜ, ਪੜਦੇ ਆ ਤੁਹਡੇ? ਅੱਛਾ। ਕਿਹੜੀ ਕਲਾ, ਕਲਾਸ ਵਿਚ?
ਟੈਨਥ, ਦੇ ਵਿੱਚ ਆ ਇੱਕ। ਇੱਕ ਬੀਟੈਕ, ਕਰ ਰੀ ਆ ਗੁੜੀਆ। ਇੱਕ ਸਿਕਸ, ਦੇ ਵਿੱਚ ਏ ਬੇਟਾ।
ਫੇਰ ਤੁਸੀਂ, ਜੋਬ- ਜੁਬ ਕਰਦੇ ਓ।
ਮੈਂ ਨਈ, ਬਸ ਘਰ ਈ, ਮੈਂ ਪਾਰਲਰ ਦਾ, ਕੰਮ ਕਰਦੀ ਆ।
ਅੱਛਾ-ਅੱਛਾ, ਵਧੀਆ ਫੇਰ, ਹੋਮ ਸਰਵਿਸ ਵੀ ਕਰਦੇ ਓ?
ਨਈ-ਨਈ, ਕੁਛ ਨੀ ਕਰਦੀ। ਹੋਮ ਸਰਵਿਸ ਨੀ ਮੈਂ ਜਾਂਦੀ। ਘਰ ਈ ਹੁੰਨੀ ਆ। ਘਰ ਈ ਮਤਲਬ ਕਿ ਆਣਦੇ ਆ ਕਲਾਇੰਟ। ਹੋਰ ਤਾਂ ਕਰਦਾ ਨਹੀਂ ਆ।
ਤੁਸੀਂ ਸੁਣਾਓ? ਤੁਸੀਂ ਕੀ ਕਰਦੇ ਓ?
ਅਸੀਂ, ਮ ਮੈਂ ਵੀ, ਹੋਮ ਸਰਵਿਸ ਕਰਦੀ ਆ। ਅਹ ਸਲੂਨ ਦਾ, ਕੰਮ ਕਰਦੀ‌। ਔਰ ਬਾਕੀ ਮੈਂ, ਹਾਂਜੀ, ਹਾਂ ਵਧੀਆ ਘਰ ਚੱਲਦਾ ਐ। ਫੇਰ ਮੈਂ ਕੱਪੜੇ, ਹਾਂਜੀ।
ਕੀ ਕਹਿਨੇ, ਓ ਕੱਪੜਾ ਕੀ?
ਕੱਪੜੇ, ਅ ਸੂਟ ਵੀ, ਵੇਚਦੀ ਆ।
ਚਲੋ ਬਹੁਤ ਵਧੀਆ, ਫਿਰ ਤਾਂ, ਵਧੀਆ ਹੋ ਜਾਂਦੀ ਆ ਸੇਲ? ਅੱਛਾ-ਅੱਛਾ, ਰੈਡੀਮੇਡ ਜਾਂ ਅਨਸਟਿਚ?
ਨਹੀਂ ਅਹ ਇੱਕ ਸੂਟ ਸਵਾਰ ਆਪਣੇ ਕੱਪੜੇ ਕੱਪੜਾ
ਅੱਛਾ ਕੱਪੜਾ ਅਨਸਟਿਚਸ ਅ ਸੇਲ ਕਰਦੇ ਓ, ਅੱਛਾ ਚਲੋ ਵਧੀਆ ਸੇਲ ਹੋ ਜਾਂਦੀ ਆ?
ਹਾਂਜੀ ਵਧੀਆ ਬ ਬਚ ਜਾਂਦੇ ਪੈਸੇ, ਸੌ ਦੋ ਸੌ ਰੁਪਏ ਇੱਕ ਸੂਟ ਦੇ ਪਿੱਛੇ ਬਚ ਜਾਂਦਾ।
ਵਧੀਆ-ਵਧੀਆ ਫਿਰ ਤਾਂ, ਤੇ ਤੁਹਡੇ ਕਿੰਨੇ ਬੱਚੇ?
ਮੇਰਾ ਇੱਕ ਬੇਟਾ ਐ ਬਾਰਵੀਂ ਪੜ੍ਹ ਕੇ ਹੱਟਿਆ। ਹੁਣ ਮੈਂ ਉਹਦੀ ਫੋਨ ਅ ਫੋਰਨ ਦੇ ਬਾਰੇ ਸੋਚਿਆ ਹੋਇਆ ਫੋਰਨ ਭੇਜੀਏ।
ਅੱਛਾ ਨਾਲੇ ਬਾਰਵੀਂ ਤੋਂ ਬਾਅਦ ਬੰਦ ਨਹੀਂ ਹੋ ਗਏ ਫੋਰਨ ਜਾਣਾ ਕੁਝ ਅਹ ਯੂਕੇ?
ਹੁਣ ਅੱਜ ਅੱਜ ਤਾਂ ਕਨੇਡਾ ਚਾਲੂ ਹੋ ਗਿਆ, ਅੱਜ ਤੋਂ ਕਨੇਡਾ ਬਹੁਤ ਸਾਲ ਤੋਂ ਬੰਦ ਹਾਂ, ਅੱਜ ਤੋਂ ਚਾਲੂ ਹੋ ਗਿਆ ਔਰ ਹਾਂਜੀ, ਇੰਗਲੈਂਡ ਦਾ ਚੱਲਦਾ ਵੀ ਬਹੁਤ ਇੰਗਲੈਂਡ ਇੰਗਲੈਂਡ ਦੇ ਤਾਂ ਬਿਨਾਂ ਆਈਲੈਟਸ ਤੋਂ ਜਾਂਦੇ ਪਏ ਸੀ ਬੀ ਐਸ ਈ ਬੋਰਡ। ਹਾਂ, ਆਈਲੈਟਸ ਕਰਨੇ ਦੀ ਜ਼ਰੂਰਤ ਨਹੀਂ ਉਹਨੂੰ।
ਅੱਛਾ ਅੱਛਾ, ਚਲੋ ਬਹੁਤ ਵਧੀਆ, ਹੋਰ ਤੁਹਾਡਾ ਸੈਲੂਨ ਦੇ ਵਿੱਚ ਤੁਸੀਂ ਫੇਸ਼ੀਅਲ ਵਗੈਰਾ ਵਧੀਆ
ਹਾਂਜੀ, ਬਹੁਤ ਵਧੀਆ, ਹੁਣ ਇੱਕ ਫੇਸ਼ੀਅਲ ਤੁਸੀਂ ਦੇ ਦੇਖਿਆ ਪਲ ਕੰਪਨੀ ਦਾ ਆਇਆ। ਜੇਲ ਵਾਲਾ ਜੇਲ ਵਾਲਾ ਫੇਸ਼ੀਅਲ ਆਉਂਦਾ। ਉਹ ਤੁਸੀਂ ਵੇਖਿਓ ਬਹੁਤ ਵਧੀਆ ਐ ਰਿਜਲਟ ਉਹਦਾ। ਹਾਂਜੀ ਮੈਂ ਮੈਂ ਔਰ ਮੇਰੀ ਸਿਸ ਨੇ ਉਹੀ ਕੀਤਾ ਸੀ, ਬਹੁਤ ਗਲੋ ਆਇਆ ਸੀ ਉਸਦਾ।
ਪਾਰਲਰ ਦਾ, ਹਾਂ ਬਹੁਤ ਵਧੀਆ ਰਿਜਲਟ ਹੈ ਮੈਂ ਵੀ ਇੱਕ ਵਾਰੀ ਯੂਜ ਕੀਤਾ ਸੀਗਾ ਉਹ।
ਸੱਤ ਸਟੇਪ ਆਉਂਦੇ ਉਹਦੇ ਵਿੱਚ ਪਾਉਚ। ਤਾਰੀ ਜੇਲ ਜੀ, ਹਾਂ।
ਹਾਂਜੀ ਹਾਂਜੀ, ਪਿੰਕ ਜਿਹੀ ਪੈਕਿੰਗ ਆਉਂਦੀ ਆ ਉਹਦੀ।
ਹਾਂਜੀ ਹਾਂਜੀ ਹਾਂਜੀ, ਹਾਂ, ਪਿੰਕ ਦੀ ਹਾਂ, ਉਹੀ।
ਪਿੰਕ ਵੀ ਆਉਂਦੀ ਆ, ਪਰਪਲ ਵੀ ਆਉਂਦੀ ਬਾਇਓ ਦਾ ਆ।
ਹਾਂਜੀ ਹਾਂਜੀ, ਮੇਰੀ ਮੇਰੀ ਭਰਜਾਈ ਵੀ ਮਹਾਰਾਸ਼ਟਰ ਵਿੱਚ ਸਲੂਨ ਦਾ ਕੰਮ ਕਰਦੀ ਐ ਨਾ। ਤੁਸੀਂ ਕੋਈ ਨਾ ਉਹਨੂੰ ਪੁੱਛ ਕੇ ਸਾਰੀ ਨੌਲੇਜ ਲਓ, ਉਹ ਥ੍ਰੀ ਡੀ ਵਗੈਰਾ ਮੇਕਅਪ ਸਾਰਾ ਕਰਦੀ ਉਹ। ਹਾਂਜੀ, ਔਰ ਜੋ ਫੇਸ਼ੀਅਲ ਦੀ ਕਿੱਟਾ ਹਾਂਜੀ।
ਘੱਟ ਵਗੈਰਾ ਮਿਲਦੇ ਹੋ।
ਹਾਂਜੀ ਹਾਂਜੀ।
ਹੈਲੋ, ਆਵਾਜ਼ ਕੱਟ ਗਈ ਸੀ ਤੁਹਾਡੀ, ਆਵਾਜ਼ ਕੱਟ ਗਈ ਸੀਗੀ, ਅੱਛਾ ਅੱਛਾ ਫੇਰ ਉਹ ਵਧੀਆ ਚੱਲੀ ਜਾਂਦਾ ਉਹਨਾਂ ਦਾ?
ਹਾਂਜੀ ਹਾਂਜੀ। ਬਹੁਤ ਵਧੀਆ ਚੱਲਦਾ।
ਹਾਂ, ਫਾਊਂਡੇਸ਼ਨ ਵਗੈਰਾ ਜੇ ਲੈਣੇ ਹੋਣ ਤਾਂ ਕਿਹੜੇ ਵਧੀਆ ਹੁੰਦੇ ਆ।
ਉਹਨੂੰ ਮੇਰੀ ਸਿਸਟਰ ਇਨ ਲਾ ਲੈ ਕੇ ਆਈ ਹੋਈ ਆ। ਹੈ ਵੀ ਛੇ ਸੱਤ ਸੌ ਦਾ ਹੀ ਹੈ, ਵਧੀਆ ਬਹੁਤ ਗਲੋ ਅੱਜ ਅੱਜ ਅਸੀਂ ਇੱਥੇ ਪ੍ਰੋਗਰਾਮ ਸੀ ਅ ਐਮ ਐਲ ਏ ਦਾ। ਐਮ ਐਲ ਏ ਦੇ ਪ੍ਰੋਗਰਾਮ ਤੇ ਅਸੀਂ ਲਾ ਕੇ ਗਏ ਇੰਨਾ ਵਧੀਆ ਫਾਊਂਡੇਸ਼ਨ ਸੀ, ਉਹ ਖਰਾਬ ਵੀ ਨਹੀਂ ਹੋਇਆ ਮੈਂ ਜਿਵੇਂ ਮੇਕਅਪ ਖ਼ਰਾਬ ਨਹੀਂ ਹੋਇਆ। ਨਹੀਂ ਨਹੀਂ ਉਹ ਨਹੀਂ ਆ, ਉਹਨੂੰ ਮੈਂ ਪੁੱਛ ਮੈਂ ਪੁੱਛ ਕੇ ਤੁਹਾਨੂੰ ਫਿਰ ਕਾਲ ਕਰਕੇ ਦੱਸੂਗੀ, ਠੀਕ ਆ।
ਹਾਂ, ਫੇਰ ਤੁਸੀਂ ਮੈਨੂੰ ਦੱਸਿਆ ਕਿ ਕਿਹੜਾ ਵਧੀਆ ਗਰਮੀ ਦੇ ਵਿੱਚ। ਇੱਕ ਡਰਮਾਂ ਦੇ ਆਉਂਦੇ ਆ, ਕਿਰਾਏ ਲੋਨ ਵਗੈਰਾ ਦੇ।
ਨਹੀਂ ਨਹੀਂ ਉਹ ਨਹੀਂ ਆ, ਬੇਸ ਬਹੁਤ ਤਿਆਰ ਵਧੀਆ ਹੋਇਆ। ਬੇਸ ਵਧੀਆ ਬਣਦਾ।
ਅੱਛਾ ਅੱਛਾ, ਧੂਰੀ ਗਏ ਸੀ ਤੁਸੀਂ?
ਅਹ ਨਹੀਂ ਅਸੀਂ, ਹਾਂ ਖੰਨੇ ਗਏ ਸੀ।
ਅੱਛਾ, ਇੱਥੇ ਆਏ ਸੀ ਭਗਵੰਤ ਮਾਨਸਾ।
ਹਾਂਜੀ, ਹਾਂਜੀ, ਹਾਂਜੀ, ਉਹਦਾ ਇਸੀਮ ਤੁਸੀਂ ਇਸੀਮ ਦੇਖੀ ਹੋਨੀ ਤੁਸੀਂ, ਆਪਣੇ ਹਜ਼ਾਰ ਰੁਪਏ ਆਏ ਮਹੀਨੇ ਲੇਡੀਜ਼ ਨੂੰ।
ਹਾਂਜੀ ਹਾਂ, ਬਹੁਤ ਵਧੀਆ ਕੀਤਾ ਭਗਵੰਤ ਮਾਨ ਨੇ ਨਾ।
ਹਾਂਜੀ-ਹਾਂਜੀ, ਚਲੋ ਹਾਂ ਲੇਡੀਜ਼ ਨੂੰ ਖਰਚਾ ਪਾਣੀ ਨਿਕਲ ਜਾਂਗਾ।
ਨਿਕਲ ਜਾਂਦਾ, ਸਹੀ ਗੱਲ ਐ, ਸਹੀ ਗੱਲ।
ਹਾਂਜੀ
ਉਹ ਤਾਂ ਬਹੁਤ ਸੋਚਦਾ, ਕਿਰਾਆ ਵਗੈਰਾ ਵੀ ਯਹਾਂ ਕਿਰਾਇਆ ਵਗੈਰਾ ਵੀ, ਅਹ ਫ੍ਰਰੀ ਐ ਬੱਸ ਚਲਦਾ ਤੇ ਉਹਦਾ ਵੀ ਆਪਾਂ ਬਹੁਤ ਬੈਨੀਫਿਟ ਹੁੰਦਾ ਆ, ਹਾਂਜੀ ਹਾਂ। ਉ ਤਾਂ ਵੀ ਕੋਈ ਆਪਣਾ ਚੀਜ਼ ਲੈਣੀ ਹੈ, ਜਨਾਨੀ ਕੋਲ ਪੈਸਾ ਹੋਊਗਾ ਤੇ ਜਾ ਕੇ ਜਦੋਂ ਮਰਜ਼ੀ ਲੈ ਆਵੇ।
ਫੇਰ ਐ ਘਰਆਲੇ ਦੇ ਸਾਰੇ ਅਹ ਹੱਥ ਕੋ ਦੇਖੀ ਜਾਂਦੇ ਸੀ।
ਸਹੀ ਗੱਲ ਆ, ਇਹ ਤਾਂ ਭਗਵੰਤ ਮਾਨ ਨੇ ਬੋਤ ਵਧੀਆ ਸੋਚਿਆ, ਬੋਤ ਵਧੀਆ
ਆ ਹਾਂਜੀ ਬੋਤ ਵਧੀਆ ਓਈ ਨਾ। ਪਹਿਲੇ ਤਾਂ ਬੁਢਾਪਾ ਪੈਂਸਰ, ਵਿਧਵਾ ਪੈਂਸਰ ਵਾਲਿਆਂ ਨੂੰ ਮਿਲੀ ਜਾਂਦੀ ਸੀ। ਹੁਨ ਚੱਲ ਆਮ ਸਭ ਨੂੰ ਮਿਲ ਗਏ, ਨਾਲੇ ਜਾਤਵਾਤ ਨੀ ਦੇਖੀ ਕੋਈ।
ਆਗਣਵਾੜੀ ਵਾਲੇ ਨੇ ਜਿਨ੍ਹਾਂ ਨੇ ਫੋਮ ਫਿਲ ਕੀਤੇ, ਉਹਨਾਂ ਦੇ ਬੰਦ ਕਰ ਦੇਣੇ ਨਾ।
ਹਾਂਜੀ, ਅਹ ਨਹੀਂ ਉਹਨਾਂ ਦੇ ਤੇ ਪਰੇ ਆ।
ਭਰੇ ਤੇ ਹੈਗੇ, ਸੁਣਿਆ ਵੀ ਉਹਨਾਂ ਦੇ ਵੀ ਬੰਦ ਕਰ ਦੇਣੇ ਐ।
ਅਹ ਆਂਗਣਵਾੜੀ ਬੰਦ ਕਰ ਦੇਨੀ।
ਆਂਗਨਵਾੜੀ ਵਰਕਰ ਦੇ ਹਾਂ, ਜਾਂ ਜਿਹਨਾਂ ਦੀ ਗੌਰਮੈਂਟ ਜੋਬ ਆ ਲੇਡੀਜ਼ ਦੀ। ਜਾਂ ਕੁਛ ਐ ਵੀ ਉਹਨਾਂ ਦੇ ਬੰਦ ਕਰ ਦੇਣੇ ਗੌਰਮੈਂਟ ਜੋਬ ਆਲਿਆਂ ਦੇ।
ਮਤਲਬ ਹਜ਼ਾਰ ਰੁਪਏ ਵਾਲੇ ਮਹੀਨਾ।
ਹਾਂ-ਹਾਂ।
ਅੱਛਾ, ਪਰ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਵੀ ਭਰਤੇ।
ਹਾਂ ਭਰੇ ਸਾਰੇ ਨੇ ਪਰ ਦੇਖਣਾ ਚਾਹੀਦਾ। ਚਲੋ ਕਿਸੇ ਜ਼ਰੂਰਤਮੰਦ ਨੂੰ ਤਾਂ ਦੇਣੇ-ਦੇਣੇ, ਲੋਕ ਸਾਰੇ ਹੀ ਫੇਰ ਇੱਕ ਜੇ ਹੋ ਜਾਂਦੇ ਐ।
ਰਿਟਰਨਾ ਵੀ ਭਰਦੇ ਨਾ, ਰਿਟਰਨ ਨਹੀਂ ਆਉਂਦੇ।
ਹਾਂ, ਹਾਂ, ਹਾਂ।
ਓਹ ਉਹਨਾਂ ਨੂੰ ਵੀ
ਟੈਕਸ ਆ, ਰਿਟਰਨ ਆ ਉਹਨਾਂ ਦੇ ਵੀ ਬੰਦ ਕਰ ਦੇਣੇ ਐ।
ਜੀ। ਔਰ ਪਰ ਦੋ ਤਿੰਨ ਮਹੀਨੇ ਤਾਂ ਆ ਹੀ ਜਾਣੇ, ਵੋਟਾਂ ਵੋਟਾਂ ਤੱਕ ਆ ਜਾਣੇ। ਓਸ ਤੋਂ ਬਾਅਦ ਬੰਦ ਹੋ ਜਾਨਾ ਐ, ਐਵੇਂ ਮੇਰੀ ਭਰਜਾਈ ਦਾ ਵੀ ਐਵੇਂ ਈ ਹੋਇਆ ਸੀ। ਉਹਦੇ ਦੋ ਤਿੰਨ ਮਹੀਨੇ ਆਏ, ਫਿਰ ਬਾਦ ਚ ਬੰਦ ਹੋ ਗਏ ਸੀ।
ਅੱਛਾ, ਭਰਜਾਈ ਕੀ ਕਰਦੇ ਤੁਹਾਡੇ ਗੌਰਰਮੈਂਟ ਜੋਬ ਆ?
ਨਹੀਂ-ਨਹੀਂ, ਓ ਓਇਓ ਕੁੜੀ ਕਰਕੇ ਫਾਈਲ ਲਾਨੀ ਸੀ ਕੁੜੀ ਦੀ। ਉਹਦੇ ਕਰਕੇ ਉਹਨੇ ਮਾਂ, ਮਾਂ-ਪਿਓ ਦੇ ਰਿਟਰਨਾਂ ਦੇਖਦੇ ਨਾ।
ਅੱਛਾ-ਅੱਛਾ ਜਿਹਨਾਂ ਦੇ ਬੱਚੇ ਬਾਰ ਆ ਮਤਲਬ ਉਹਨਾਂ ਦੇ ਵੀ ਬੰਦ ਕਰ ਦੇਂਦੇ ਐ।
ਹਾਂ ਸਟੱਡੀ ਲੋਨ ਮਿਲਦਾ ਜੋ, ਉਹਨੂੰ ਮਾਂ-ਪਿਓ ਦੇ ਰਿਟਰਨਾਂ ਚਾਹੀਦੇ ਆ।
ਅੱਛਾ
ਹਾਂ
ਫੇਰ ਉਹਦੇ ਵਿੱਚ ਬੰਦ ਕਰ ਦਿੰਦੇ ਆ
ਹਾਂਜੀ-ਹਾਂਜੀ।
ਓਦਾਂ ਤਾਂ ਫੇਰ ਏ ਮੰਥਲੀ ਪਾਈ ਜਾਂਦਾ, ਪਾਈ ਜਾਂਦਾ ਤਿੰਨ-ਤਿੰਨ, ਚਾਰ-ਚਾਰ ਮਹੀਨੇ ਦੇ ਇਕੱਠੇ ਹੀ ਪਾਂਦਾ।
ਅਹ ਇਹ ਤਾਂ ਇਕੱਠੇ ਆਂਦੇ ਪਏ, ਮੈਸੇਜ ਆ ਗਯਾ ਨਾ ਤੁਹਾਨੂੰ?
ਹਾਂ ਮੈਨੂੰ ਆ ਗਿਆ ਅੱਜ ਮੈਸਜ਼।
ਹਾਂਜੀ ਤਿੰਨ ਮਹੀਨੇ ਦਾ ਇਕੱਠੇ ਪਾਂਦਾ ਪਇਆ, ਬਟ ਹਜ਼ਾਰ ਦਾ ਕੇ ਪੰਦਰਾਂ ਸੌ ਆਲਾ ਐ। ਹਾਂ ਤੁਹਾਡੀ ਫੇਰ ਓਈ ਨਾ ਹਾਂ। ਇੱਥੇ ਐਸੀ ਵਾਲਿਆਂ ਨੂੰ, ਸਭ ਨੂੰ ਪੰਦਰਾਂ-ਪੰਦਰਾਂ ਸੌ ਵਾਲਾ ਮੈਸੇਜ ਆਈ।
ਹਾਂਜੀ ਹਾਂ ਅ ਓਰੀ ਤਾਂ ਇੱਧਰ ਆ ਗਏ ਆ ਪੰਤਾਲੀ ਸੌ ਰੁਪਈਏ ਲੇਡੀਜ਼ ਨੂੰ।
ਅੱਛਾ ਤੁਹਾਡੀ ਰਿਸ਼ਤੇਦਾਰਾਂ ਦੀ।
ਨਹੀਂ ਰਿਸ਼ਤੇਦਾਰੀ ਨਹੀਂ ਹੈ ਅਸੀਂ ਦੇਖਿਆ ਫੋਨ ਦੇ ਵਿੱਚ ਕਿ ਉਹਦੇ ਅਕਾਊਂਟ ਦੇ ਵਿੱਚ ਪੰਤਾਲੀ ਸੌ ਰੁਪਇਆ ਗਿਆ ਹਮ ਤੇ ਇਹ ਫਿਰ ਜਿਹੜੇ ਆਹ ਹੈਗੇ ਨੇ ਜਿਵੇਂ ਹੁਣ ਅਪ੍ਰੈਲ ਮਈ ਜੂਨ ਤਿੰਨ ਮੰਥ ਦੇ ਪਾਤੇ ਜੁਲਾਈ ਚ ਹੁਣ ਫੇਰ ਜੁਲਾਈ ਅਗਸਤ, ਸਤੰਬਰ ਦੇ ਅੱਗੇ ਪਾਓ ਅਕਤੂਬਰ ਚ
ਹਾਂਜੀ ਹਾਂਜੀ ਆ ਅੱਗੇ ਪਾਏਗੇ
ਤਿੰਨ ਤਿੰਨ ਮਹੀਨੇ ਦੇ ਇਕੱਠੇ ਪਾਊ ਆ
ਹਾਂਜੀ ਹਾਂਜੀ ਜਦ ਤੱਕ ਵੋਟਾਂ ਨਹੀਂ ਪੈਂਦੇ ਜਦ ਤੱਕ ਪਾਈ ਜਾਣਾ ਉਸ ਤੋਂ ਬਾਅਦ ਦੇਖੋ ਕੀ ਬਣਦਾ, ਫ ਫਰਵਰੀ ਵਿੱਚ ਫਰਵਰੀ ਵਿੱਚ ਵੋਟਾਂ ਪੈਣਾ
ਫਰਵਰੀ ਵਿੱਚ ਚਲੋ ਫਰਵਰੀ ਤੱਕ ਕਿੰਨੇ ਮਹੀਨੇ ਬਣ ਜਾਣਗੇ
ਛੇ ਮਹੀਨੇ ਹੋਗੇ, ਛੇ ਮਹੀਨੇ ਹੋ ਗਏ ਤਿੰਨ ਤਿੰਨ ਮਹੀਨੇ ਤੱਕ,
ਦਸ ਗਿਆਰਾਂ ਮਹੀਨੇ ਹੋ ਗਏ
ਹਾਂ ਤੁਸੀਂ ਇਹ ਸੋਚੋ ਜਿਹਦੇ ਘਰੇ ਖਾਸੀ ਲੇਡੀਜ਼ ਹੋਵੇਗਾ ਉਹਨਾ ਦਾ ਕਿੰਨਾ ਬਣਦਾ ਦੇਖਲੋ ਆਹ ਹਾਂ
ਸਾਡੇ ਤਾਂ ਦੋ ਬਣਦੇ ਆ
ਉਹੀ ਉਹ ਅੱਜ ਕਹਿੰਦਾ ਸੀ ਰੈਲੀ ਜ ਉਥੇ ਜਦੋਂ ਪ੍ਰੋਗਰਾਮ ਚੱਲਦਾ ਸੀ! ਕਹਿੰਦੇ ਜੇ ਦੋ ਤਿੰਨ ਚਾਰ ਲੇਡੀਜ਼ ਹੋਵੇ ਉਹਨਾਂ ਦਾ ਨੌ ਦਸ ਹਜ਼ਾਰ ਤਾਂ ਆਮ ਬਣ ਜਾਣਾ,
ਬਣ ਜਾਣਾ ਸਹੀ ਗੱਲ ਆ
ਹਮ ਹਾਂਜੀ ਹੈਲੋ
ਹੋਰ ਹਾਂਜੀ ਹਾਂਜੀ ਆਵਾਜ਼ ਘੱਟ ਗਈ ਸੀਗੀ
ਹੋਰ ਤੁਸੀਂ ਫੇਰ ਅ ਮੇਕਅਪ ਦਾ ਕਿਹੜੇ ਕੰਪਨੀ ਦਾ ਵਰਤਦੇ
ਮੈਂ ਕਰਾਇਲੋਨ ਦਾ ਵਰਤਦੀ ਆ ਵਿੱਚ ਕੈਮੀਓ ਕਰਾਇਲੋਨ
ਮੈਂ ਇੱਕ ਵੀ ਵਧੀਆ ਨਾ
ਮੈਂ ਕਿਹਾ ਨਹੀਂ ਯੂਜ ਕੀਤਾ ਹਾਂ ਬਸ ਯੂਜ ਨਹੀਂ ਕੀਤਾ ਗ ਪਰ ਕਿਰਾਏ ਲੋਨ ਵਗੈਰਾ ਯੂਜ ਕਰਦੀ ਹਾਂ ਤੇ ਫੇਸ਼ਅਲ ਐਫ ਵਾਈ ਸੀ ਤੇ ਬਹੁਤ ਵਧੀਆ ਹੁੰਦੇ ਆ।
ਅੱਛਾ ਅੱਛਾ।
ਐਫ ਵੀ ਸੀ ਦਾ ਰਿਜ਼ਲਟ ਬਹੁਤ ਵਧੀਆ ਬਲੀਚ ਵੀ, ਵਿਟਾਮਿਨ ਸੀ ਵਾਲੀ ਔਰ ਫੇਸ਼ਅਲ ਕਿਟਸ ਵੀ ਇਹਦੀ ਯੂਜ ਕਰਦੀ ਆ ਮੈਂ
ਅੱਛਾ ਅੱਛਾ ਵੈਕਸ ਵੈਕਸ ਉਹ ਵੀ ਵਧੀਆ ਨਾ ਰੀਕਾ ਰੀਕਾ ਕਹਿ ਰਹੀ ਆ
ਕਿਹੜੀ
ਰੀਕਾ
ਵੈਕਸ ਨ ਮੈਂ ਵਾਈਟ ਚੋਕਲੇਟ ਵਾਲੀ ਯੂਜ ਕਰਦੀ ਹਾਂ। ਕ੍ਰੀਮੀ- ਕ੍ਰੀਮੀ ਵਾਈਟ ਚੌਕਲੇਟ ਆ
ਅੱਛਾ-ਅੱਛਾ
ਬੋਡੀ ਵੈਕਸ ਲਈ ਉਹ ਆ
ਹਾਂ ਉਹ ਚੋਕਲੇਟ ਵਾਲੀ ਪਤਾ ਮੈਨੂੰ ਉਹ ਡੱਬਾ ਵੀ ਮਹਿੰਗਾ ਮਿਲਦਾ ਵੈਕਸ ਦਾ
ਹਾਂ ਉਹ ਕੋਸਟਲੀ ਆਉਂਦੀ ਹੈ ਹਾਂ ਹਾਂ ਹਾਂ ਇੱਕ ਉਹ ਆਉਂਦੀ ਫੇਸ ਵੈਕਸ ਆਉਂਦੀ ਹੈ ਪੀਨਸ ਵਾਲੀ
ਰੀਕਾ ਵਾਲਾ ਉਹ ਛੋਟੇ ਛੋਟੇ ਗੋਲੀਆਂ ਜੇ
ਹਾਂ ਕਣਕ ਵਾਂਗੂ ਉਹ ਵੀ ਬਹੁਤ ਵਧੀਆ ਹੁੰਦੀ ਆ ਫੇਸ ਵੈਕਸ
ਬਹੁਤ ਵਧੀਆ ਏ ਹਾਂ ਮੇਰੀ ਸਿਸਟਰ ਲਾਉਂਦੀ ਆ ਉਹੀ ਲਾਉਂਦੀ ਆ
ਹਾਂ, ਇੱਕ ਜਿਹੜੇ ਆ ਆਹਂਦੇ ਅਸੂਥਨਿੰਗ ਸਮ ਜਿਹੜੀ ਕਰਦੇ ਆ ਨਾ ਸਮੂਥਿੰਗ ਕੈਰਾਟੀਨ ਉਹ ਤਾਂ ਲੋਕ ਬਹੁਤ ਘੱਟ ਕੇ ਕਰਾਣੀ ਹੈ ਨਾ ਇਹ
ਆਹ ਗਰਮੀ ਕਰਕੇ ਘਟੇ ਹੋਏ ਹੁਣ ਤਾਂ
ਘੱਟੇ ਗਰਮੀ ਚ ਨੀ ਕੀ ਕਰਾਂਦਾ
ਹਾਂ ਕੁਛ ਹੁਣ ਪਿਛਲੇ ਸਾਲ ਵਿਆਹ ਦਾ ਵੀ ਨੀ ਸੀਜਨ ਸਹੀ ਹੈਗਾ ਸੀ ਵਿਆਹ ਵੀ ਨਹੀ ਆਉਂਦੇ ਪਏ ਨਾ ਹੁਣ ਪੰਜਾਬ ਵਿੱਚ ਬਹੁਤ ਘੱਟ ਆਉਂਦੇ ਪਏ ਆ
ਘੱਟ ਹੁੰਦੇ ਪਏ ਹਾਂ ਹਾਂ ਉਹਦੇ ਕਰਕੇ ਫ਼ਰਕ ਪੈ ਜਾਂਦਾ ਫਿਰ ਸ਼ੈਲੂਨ ਤੇ ਬਹੁਤ ਫ਼ਰਕ ਪੈਂਦਾ
ਹਮ
ਬਸ
ਅੱਛਾ ਭੈਣ ਜੀ ਮੈਂ ਕੋਈ ਕੋ ਆ ਗਿਆ ਮੈਂ ਕੋਲ ਕਰ ਕਰ ਤੁਹਾਨੂੰ ਠਹਿਰ ਕੇ
ਹਾਂਜੀ- ਹਾਂਜੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ, ਠੀਕ ਹੈ।